ਸ ਸਸਰੀਕਾਲ ਜੀ ਹੋਰ ਬਸ ਵਧੀਆ।
ਹੋਰ ਕੀ ਅਸੀਂ ਕੁਛ ਨੀ ਬਸ ਕੱਪੜੇ ਲੈ ਕੇ ਆਏ ਸੀ। ਹੋਰ ਸਵੇਰ ਦਾ ਮੀਂਹ ਬੜਾ ਲੱਗਿਆ ਹੋਇਆ ਸੀ। ਗਿੱਲੇ ਪਏ ਸੀ।
ਹੋਰ ਤੇ
ਹਾਂ ਬਸ। ਉਹ ਸਭ ਹਾਂ। ਠੰਡ ਦਾ ਮੌਸਮ ਹੈਗੀ, ਅੱਜ ਗਰਮੀ ਨੀ ਹੈਗੀ।
ਹਾਂਜੀ- ਹਾਂਜੀ ਉੱਥੇ ਹੈ। ਵਧੀਆ ਹੁਣ ਤਾਂ ਕਹਿੰਦੇ ਆ ਲਗਾਤਾਰ ਮੀਂਹ ਪੈਣੇ ਏ।
ਹਾਂ ਕਹਿੰਦੇ ਤਿੰਨ-ਚਾਰ ਦਿਨ ਮੀਂਹ ਆਣਾ। ਚੰਗਾ ਸਗੋਂ ਮੈਂ ਕਹਿਨੀ। ਠੰਡਈ ਗਈ ਹੋ ਗਰਮੀ ਬੜੀ ਹੋਈ ਸੀ। ਆਹ ਆਹੋ। ਬੱਚਿਆਂ ਦੇ ਸਕੂਲ ਖੁੱਲੇ ਮੀਂਹ ਸ਼ੁਰੂ ਹੋ ਗਿਆ।
ਹਾਂਜੀ ਹਾਂਜੀ। ਅੱਜ ਬੱਚੇ ਗਏ ਸੀ ਸਕੂਲ ਨਹੀਂ ਅੱਜ ਚਲੇ ਚਲੀ ਗਏ ਕਹਿੰਦੇ, ਸਕੁਲੋ ਛੁੱਟੀ ਨੀ ਲੈਣੀ ਮੰਮਾ। ਅੱਛਾ- ਅੱਛਾ ਅ।
ਛੁੱਟੀਆਂ ਲੇਲੀਆਂ ਹੋਰ ਕਿੰਨੀ ਰੱਜਨਾ ਇਹਨਾਂ ਨੇ। ਆਹ
ਹਾਂ ਹੁਣ ਵੀ ਕਹਿੰਦੇ ਨੇ। ਲੱਲਾ ਮੰਮਾਲੈ ਮੈਂ ਕਹ ਨਹੀਂ ਲੈਣੀ ਛੁੱਟੀ ਹੁਣ।
ਅਹ ਅਸੀ ਆਪ ਭੇਜਿਆ ਸਕੂਲੇ ਜਾਓ ਮੈਂ ਕਿਹਾ। ਸ ਦੋ ਘੜੀ। ਹੋ-ਹੋਰ ਕੀ ਬਣਾਇਆ? ਅਸੀਂ ਅੱਜ ਬਣਾਏ ਸੀ। ਪਾਲਕ ਪਨੀਰ ਬਣਾਇਆ ਸੀ ਅਸੀਂ ਅੱਜ।
ਅੱਛਾ, ਅੱਜ ਪਾਲਕ ਪਨੀਰ ਬਣਾਇਆ ਸੀ। ਕਿੰਝ ਬਣਾਇਆ ਸੀ?
ਅਸੀ। ਪਾਲਕ ਨੂੰ ਪਹਿਲ ਅਸੀ ਕੱਟੀ ਏ।
ਅੱਛਾ ਜੀ।
ਪਹਿਲਾਂ ਉਹਨੂੰ ਝੁੱਗੀ ਏ। ਇੱਕ-ਇੱਕ ਕਰਕੇ ਫਿਰ ਅਸੀਂ ਉਹਨੂੰ ਕੱਟੀ ਏ। ਕੱਟ ਕੇ ਫੇਰ ਅਸੀਂ ਉਹਨੂੰ ਛਾਨਣੀ ਵਿੱਚ ਧੋਤੀ ਏ। ਧੋ ਕੇ ਫੇਰ ਉਹਨੂੰ ਕੁੱਕਰ ਚ ਪਾਈ ਏ। ਕੋਈ ਬਾਸੀ ਦੋ ਹਰੀਆਂ ਮਿਰਚਾਂ ਜਿੰਨੀ ਤੁਸੀਂ ਪਾਣੀ ਹੈ ਤੇ ਵਿੱਚ ਨਮਕ ਪਾਇਆ। ਉਹਨੂੰ ਅਸੀਂ ਸੀਟੀਆਂ ਦਵਾਤੀਆਂ ਚਾਰ-ਪੰਜ। ਜਦੋਂ ਉਹਦੀ ਭਾਫ ਨਿਕਲ ਜਾਂਦੀ ਏ, ਠੰਡਾ ਹੋ ਕੇ ਅਸੀਂ ਉਹਦੀ ਮਿਕਸੀ ਚ ਗ੍ਰੈਂਡਰ ਕਰ ਲੈਣੇ ਆ। ਹਾਂ ਫਿਰ ਅਸੀਂ ਉਹਨੂੰ ਗ੍ਰੈਂਡਰ ਕਰਕੇ ਅਸੀਂ ਹੁਣ ਪਿਆਜ਼ ਔਰ ਟਮਾਟਰ ਦਾ ਤੜਕਾ ਲਗਾਣੇ ਆ।
ਅੱਛਾ -ਅੱਛਾ।
ਹਾਂ ਵਿੱਚ ਨੂਣ, ਹਲਦੀ ਪਾ ਕੇ ਨਾ ਤੇ ਦੇਗੀ ਮਿਰਚ ਪਾ ਕੇ। ਤੇ ਉਹ ਵਿੱਚ ਸਾਗ ਪਾ ਦਿੰਦੇ ਹਾਂ ਪਾਲਕ ਦਾ। ਉਹਨੂੰ ਮਿਕਸ ਕਰ ਲੈਂਦੇ ਹ ਵਿੱਚ ਪਨੀਰ ਸੁੱਟ ਦਿੰਦੇ ਹਾਂ। ਇੱਕ ਗੜਕਾ ਦਵਾਵੇ। ਸਾਗ ਬਣ ਗਿਆ ਪਾਲਕ ਦਾ।
ਹਾਂਜੀ, ਓਕੇ ਆ।
ਹਾਂ ਖੁਸ਼। ਹਾਂ ਬੱਚੇ ਖਾ ਲੈਂਦੇ ਖੁਸ਼ ਹੋ ਕੇ। ਹੁਣ ਬੱਚੇ ਖਾਂਦੇ ਹੀ ਨਾ ਘੀਆ ਖਾਂਦੇ ਆ, ਨਾ ਤੋਰੀਆਂ ਖਾਂਦੇ ਆ, ਨਾ ਟਿੰਡੇ ਖਾਂਦੇ ਆ।
ਖਾਣੀ ਨੀ।
ਖਾਣੀ ਨਾ, ਹਰੀ ਸਬਜ਼ੀਆਂ ਨੀ ਖਾਂਦੇ। ਕੱਲ ਕੀ ਰਾਤੀ ਘੀ ਆ ਬਣਾਈ ਆ। ਖਾਧੀ ਨੀ ਹਜੇ ਵੀ। ਇਹ ਭਾਈ ਥੋੜੀ ਜਹੀ ਘੀ ਆ।
ਅੱਛਾ, ਬੱਚੇ ਖਾਂਦੇ ਹੀ ਨੀ।
ਖਾਂਦੇ ਹੀ ਮਾਂਹ-ਮੂ ਪਏ ਸਾਡੇ ਉਹ ਲੱਗ ਦੇ ਵੇ। ਘੀ ਆ ਪਈ ਜੇ ਥੋੜੀ ਜਹੀ। ਹਾਂ, ਬਸ ਅੱਜ ਪਾਲਕ ਨੀ ਬਣਾਏ ਸੀ ਉਹ ਬਣਾਇਆ। ਅੱਛਾ, ਹੋਰ ਤੁਸੀਂ ਕੀ ਬਣਾਇਆ ਭੈਣ ਜੀ?
ਅਸੀਂ ਅੱਜ ਪਕੌੜੇ ਬਣਾਏ ਸੀ। ਮੌਸਮ ਠੰਡਾ ਸੀ। ਅਸੀਂ ਪਕੌੜੇ ਬਣਾ ਬੈਠੇ।
ਹਾਂ ਸਹੀ ਗੱਲ। ਖਾਣਾ ਹੀ ਆ।
ਹੋਰ ਕੀ ਕਰਨਾ ਹੋਰ।
ਹੋਰ ਕਿੱਥੇ ਗਏ ਸੀ ਅੱਜ ਘੁੰਮਣ?
ਅੱਜ-ਅੱਜ ਗਏ ਨੀ ਅਸੀਂ ਹਜੇ ਘੁੰਮਣ।
ਅੱਜ ਗਏ ਨੀ ਘੁੰਮਣ।
ਨਾ ਹਾਂਜੀ। ਕਿੱਥੇ ਜਾਣਾ ਮੀਂਹ ਐਨਾ ਕਿ ਚਿੱਕੜ 'ਚ ਚਿੱਕੜ ਹੋਇਆ ਪਿਆ ਏ।
ਹਾਂ ਮੀਂਹ ਤੇ ਬੜਾ ਸੀ।
ਕਿੱਥੇ ਜਾਣਾ। ਵੈਸੇ ਵੀ ਦਿਲ ਨੀ ਕਰਦਾ ਬਾਹਰ ਨਿਕਲਣ ਤੇ
ਹਾਂ ਕੋਈ ਕਿੱਚ ਕਿਚ ਜਗ੍ਹਾ ਹੋ ਜੇ ਨਾ ਫਿਰ ਦਿਲ
ਹੂੰ ਹੂੰ ਹਾਂਜੀ - ਹਾਂਜੀ ਉੱਥੇ ਆ ਹੋਰ ਬੱਚੇ ਕੀ ਕਰਦੇ ਏ।
ਬੱਚੇ ਸਾਡੇ ਟਿਊਸ਼ਨ ਤੋਂ ਆਏ ਵੇ ਬਾਹਰ ਖੇਲਦੇ ਪਏ ਆ। ਹਾਂ ਬਸ ਹੋਰ ਹਾਂ ਠੀਕ ਏ ਚੱਲਦੇ ਸਾਡੇ ਉਹ ਦੋ ਵਜੇ ਆਏ ਹੋਏ ਇੱਕ ਪੰਜਾਹ ਤੇ ਬੱਚੇ ਆਂਦੇ ਹੋਏ ਇੱਕ ਦੋ ਵੀਹ ਤੇ ਆਂਦਾ ਬੱਚਾ ਮੇਰਾ।
ਹਾਂਜੀ ਅੱਛਾ ਜੀ।
ਉਹ ਫੇਰ ਉਸ ਤੋਂ ਬਾਅਦ ਟਿਊਸ਼ਨ ਚਲੇ ਜਾਂਦੇ ਚਾਰ ਵਜੇ ਬਸ ਫਿਰ ਛੇ ਵਜੇ ਆਦੇ ਆ। ਬ ਥੋੜ੍ਹਾ ਫਿਰ ਖੇਲ ਖੁਲ ਲੈਂਦੇ ਆ ਬਸ ਹਾਂ। ਹਾ ਬਸ ਬ ਕੱਪੜੇ ਲੈ ਕੇ ਆਈ ਸੀ। ਉਹ ਗਿੱਲੇ ਸੀ ਸਾਰੇ ਮੇਰੇ ਕੱਪੜੇ ਪਏ ਵਏ। ਮੈਂ ਕਿਹਾ ਚੱਲ ਕੱਪੜੇ ਹਾਂ ਸਵੇਰ ਦੇ ਕੱਪੜੇ ਧੋ ਤੇ ਸਾਰਾ ਦਿਨ ਲੱ ਮੀਂਹ ਲੱਗਿਆ ਰਿਹਾ ਕਿਨ-ਮਨ ਕਿਨ-ਮਨ ਗਿੱਲੇ ਪਏ ਨੇ। ਉਹ ਫਿਰ ਕਿਹਾ ਚੱਲੋ ਥੋੜੇ ਅੰਦਰ ਪਾ ਦੇਣੀ ਆ ਕਿਹੜਾ ਪਤਾ ਨੀ ਹੁੰਦਾ ਮੀਂਹ ਦਾ ਨਾ।
ਹਂ ਹਾਂਜੀ-ਹਾਂਜੀ।
ਹਾ ਤਾਂ ਕਰਕੇ ਹੋਰ ਤੁਹਾਡੀ ਮੰਮੀ ਠੀਕ ਐ ਯਰ।
ਹਾਂਜੀ-ਹਾਂਜੀ ਸਭ ਠੀਕ ਠਾਕ ਐ।
ਪਿੰਡ ਠੀਕ ਐ।
ਸਭ-ਸਭ-ਸਭ ਠੀਕ-ਠਾਕ ਐ। ਉਹ ਹੁਣੇ ਆਏ ਏ ਉਹ ਹੁਣੇ ਆਏ ਏ ਕੰਮ ਤੋਂ ਹੁਣ ਦੁੱਧ ਦੁਧ ਦਿੱਤਾ ਆ ਪੀਤਾ ਉਹਨਾਂ ਨੇ। ਹਾਂਜੀ ਹੁਣ ਬਾਜ਼ਾਰ ਚੱਲ ਜਾਣਗੇ।
ਹਾਂ ਉਹ ਤੇ ਆ ਹੋਰ ਬੱਚੇ ਘਰ ਠੀਕ ਐ।
ਹਾਂਜੀ ਸਭ ਠੀਕ-ਠਾਕ। ਬੱਚੇ ਘੁੰਮ ਘੁੰਮਦੇ ਪਏ ਨੇ।
ਅੱਛਾ ਹਾਂ ਬੱਚਿਆਂ ਨੇ ਘੁੰਮਣਾ ਵੀ ਥੋੜਾ ਬਹੁਤਾ ਤੇ ਹੈ ਹੀ
ਕੀ ਕਰਨਾ ਹਾਂਜੀ ਉਹ ਤੇ ਹੈ ਹੀ ਹੈ ਹਾਂਜੀ। ਹੋਰ ਭੈਣਜੀ ਤੁਸੀਂ ਆਮ ਦੀ ਚਟਣੀ ਕਿੰਜ ਪਾਉਂਦੇ ਓ।
ਕਿਹਦੀ ਅੰਬ ਦੀ
ਅੰਬਾਂ ਦੀ ਚਟਨੀ।
ਅੰਬ ਦੀ ਚਟਨੀ ਮੈਂ ਭੈਣ ਜੀ ਕਦੀ ਬਣਾਈ ਨੀ ਚਟਨੀ ਚੂਟਨੀ ਮੰਮੀ ਬਣਾਂਦੇ ਸੀ। ਸਾਡੇ ਚਟਨੀ ਨਾ ਅ ਪੁਦੀਨੇ ਦੀ ਬਣਾ ਲੈਂਣੇ ਆ ਅੰਬੀਆਂ ਦੀ ਜੋ ਪਿਆਜ ਪਾ ਕੇ ਬਣਾ ਲੈਣੇ ਆ ਚਟਨੀ। ਉਹ ਉਹ ਤਾ ਨੀ ਆਉਂਦੀਤਯ ਸਾਨੂੰ ਚਟਨੀ ਦੂਜੀ ਕਹਿੰਦੇ ਜਿਹੜੀ
ਮਿੱਠੀ ਬਣਦੀ ਐ।
ਮਿੱਠ ਗੁੜ ਗਲ ਚੀਨੀ ਗੁੜ ਪਾ ਕੇ ਉਹ ਨੀ ਮੈਨੂੰ ਆਂਦੀ ਭੈਣ ਜੀ। ਬਣਾਣੀ ਉਹ ਸਾਡੇ ਮੰਮੀ ਬਣਾਉਂਦੇ ਆ ਹਾਂ ਉਹ ਮੰਮੀ ਬਣਾਂਦੇ ਆ ਚਟ ਨੀ ਚਟਣੀ ਮੈਂ ਕਦੇ ਬਣਾਈ ਨੀ ਹੈਗੀ। ਤਾਂ ਕਰਕੇ ਪਦੀਨੇ ਦੀ ਬਣਾ ਲੈਣੇ ਆ ਅੰਬੀਆ ਦੀ ਬਣਾ ਲੈਣੇ ਆ ਦੂਜੀ ਨੀ ਆਂਦੀ ਸਾਨੂੰ। ਉਨ੍ਹਾਂ ਜੇ ਪਤਾ ਛੇਲ ਛੂਲ ਲੈਂਦੇ ਵ ਕੱਟਦੇ ਵ ਉਹਨੂੰ ਉਹਨ ਫੇਰ ਉਹ ਤੇ ਧਾਰ ਦਿੰਦੇ ਆ। ਕੜਾਹੀ ਦੇ ਵਿੱਚ
ਅੱਛਾ-ਅੱਛਾ।
ਹਾਂ ਫੇਰ ਉਸ 'ਚ 'ਆਪ ਚੀਨੀ ਪਾਉਂਦੇ ਆ ਇੱਕ ਗੁੜ ਪਾਉਂਦੇ ਆ ਜਦੋਂ ਤਰ ਹੋਜੇ ਏਦਾਂ ਹੀ ਕੋਈ ਬਣਾਉਂਦੇ ਮੈਨੂੰ ਤੇ ਇੰਨਾ ਬਣਾ ਲੈ ਨ ਸਮਝ ਨੀ ਹੈਗੇ ਮੰਮੀ ਬਣਾਉਂਦੇ ਆ ਸਾਡੀ ਵੀ ਚਟਣੀ -ਚੁੱਟਣੀ ਹਮ
ਅੰਬੜੂਦਾ ਬਣਾਉਦੇ ਹੋ ਉਹ ਕਿੰਝ ਬਣਦਾ ਹਾਂਜੀ।
ਅਸੀਂ ਰਾਤੀ ਬਣਾਇਆ ਅੰਬ- ਗੜੂਮਾ ਪਹਿਲੇ ਸੀਟੀਆਂ ਦਵਾਈਆਂ ਅੰਬ- ਗੜੂਮੇ ਨੂੰ। ਕੁੱਕਰ ਦੇ ਵਿੱਚ, ਧੋਤੀਆਂ ਪਹਿਲੇ ਅੰਬੀਆਂ ਧੋ ਕੇ ਉਹਨੂੰ ਪਰੈਸ਼ਰ ਕੁੱਕਰ ਚ ਚਾਰ ਕੁ ਸੀਟੀਆਂ ਮਰਵਾਈਆਂ ਤੇ ਅਸੀਂ ਫਿਰ ਉਹ ਠੰਡੀਆਂ ਹੋ ਗਈਆਂ। ਤੇ ਉਹਨੂੰ ਇੱਕ ਪਾਣੀ ਚ ਲੈ ਕੇ ਨਾ ਡੌਗਾ ਲੈ ਕੇ ਉਹਨੂੰ ਚੀਜ਼ ਪਾਣੀ ਚੀਨੀ ਚ ਘੋਲ ਜੇ ਤੁਸੀਂ ਗੁੜ ਚ ਬਣਾਉਣੀ ਗੁੜ ਚ ਘੋਲ ਲੋ ਤੇ ਜਦੋਂ ਘੁਲ ਜਾਏਗੀ ਨਾ ਸਾਰਾ ਕੁਛ ਫਿਰ ਉਹਦੇ ਵਿੱਚ ਉਹਦਾ ਜਿਹੜਾ ਉਹ ਛਿਲਕੇ ਦਾ ਗੁੱਦਾ ਇਹ ਸਾਰਾ ਉਹ ਪਾ ਦੇਣਾ ਹਨਾ ਚੱਕ ਨਾਲ ਸਾਰਾ ਕੁਛ ਪਾ ਦੇਣਾ, ਫਿਰ ਵਿੱਚ ਕਾਲੀ ਮਿਰਚ ਪਾ ਦੋ, ਨਮਕ ਪਾ ਦੋ
ਅੱਛਾ -ਅੱਛਾ।
ਬੱਸ ਉਹਨੂੰ ਖਾਓ, ਅੱਸੀਂ ਤੇ ਰਾਤੀ ਬਣਾਇਆ ਸੀ। ਸਾਡਾ ਅਜੇ ਵੀ ਪਿਆ ਰਾਮ ਗੜੂਮਾਰਾਤੀ ਬਣਾਇਆ, ਅਸੀਂ ਗੁੜ ਦਾ ਬਣਾਇਆ ਸੀ। ਰਾਤੀ ਹਾਂ ਬੜਾ ਸਵਾਦ, ਸਾਡੇ ਘਰ ਸਾਰੇ ਖੁਸ਼ ਹੋ ਕੇ ਖਾਂਦੇ ਆ ਬੱਚੇ ਵੀ।
ਅੱਛਾ -ਅੱਛਾ।
ਸਾਰੇ ਖੁਸ਼ ਹੋ ਕੇ ਖਾਂਦੇ ਆ ਗੁੜ -ਗੜੂਮਾ ਰੋਟੀ ਵੀ ਉਹਦੇ ਨਾਲ ਹੀ ਖਾ ਲੈਂਦੇ ਆ। ਆਹ ਅੰਬ -ਗੜੂਮਾ ਆਹ ਮੜ ਖੁਸ਼ ਹੋ ਕੇ ਖਾਂਦੇ ਆ ਤੇ ਰਾਤੀ ਬਣਾਇਆ ਸੀ ਸਾਡਾ ਥੋੜਾ ਹੋਰ ਵੀ ਪਿਆ ਅੰਬ- ਗੜੂੂਮਾ। ਹਰ ਅਸੀਂ ਏਦਾਾਂ ਬਣਾਉਦੇ ਹਾਂ।
ਅੱਛਾ -ਅੱਛਾ।
ਹੋਰ ਤੁਸੀਂ ਭੈਣ ਜੀ ਕੀ ਹੋ ਹੋਇਆ ਹੋਰ ਦੱਸੋ। ਹਮ। ਹੋਰ ਤੁਹਾਡੇ ਹਸਬੈਂਡ ਕੀ ਕਰਦੇ?
ਮੇਰੇ ਹਸਬੈਂਡ ਬੈਠੇ ਹੋਏ ਆ, ਮੰਮੀ ਜੀ ਕੋਲ ਹਾਂਜੀ ਹਾਂ ਮਤਲਬ ਕਿ ਫੈਕਟਰੀ ਤੇ ਜਾਂਦੇ ਆ ਕੰਮ ਕਰਨ ਨੂੰ।
ਅੱਛਾ, ਤੁਸੀਂ ਵੀ ਕਰਦੇ ਹੋ ਕੰਮ।
ਹਾਂਜੀ, ਮੈਂ ਸਿਲਾਈ ਦਾ ਕਰਨੀ ਆ।
ਅੱਛਾ, ਠੀਕ ਹੈ।
ਹਮ।
ਹਾਂ ਉਹ ਤੇ ਆਈ। ਫਿਰ ਉਹ ਤੇ ਆਈ ਆ ਲਦਾ ਕੇ ਹਾਂ ਅਸੀਂ ਵੀ ਕਰ ਲੈਦੇ ਮਾੜਾ ਮੋਟਾ ਤਰਪਾਈਆਂ ਦਾ ਅਸੀਂ ਵੀ ਕਰ ਲੈਂਦੇ ਹਾਂ ਬਸ। ਅੱਛਾ। ਮਤਲਬ ਟਾਇਮ ਹੀ ਨੀ ਲੱਗਦਾ ਪਹਿਲੇ, ਪਹਿਲੀ ਗੱਲ ਬਾਰਾਂ ਵੀ ਵੱਜ ਜਾਂਦੇ ਆ ਸਾਨੂੰ। ਹੁਣ ਦੋ ਘੜੀ ਜਿਹੜੀ ਹੁੰਦੀ ਆ ਦੋ- ਤਿੰਨ ਕਮੀਜ਼ ਕਰ ਲੈਂਦੇ ਆ ਪੈ ਕੇ ਹੋਰ ਵਿਹਲੇ ਕੀ ਕਰਨਾ ਹੁੰਦਾ ਬੰਦੇ ਨੇ ਦੋ ਘੜੀ ਉਹ ਕਰ ਲੈਦੇ ਆ।
ਹਮ। ਹੋਰ।
ਹੋਰ ਸੁਣਾਓ। ਤੁਹਾਡੀ ਸ਼ਿਸ਼ਟਰ ਠੀਕ ਏ, ਹੋਰ ਵੀ ਵਧੀਆ। ਠੀਕ ਆ ਹੋਰ
ਤੁਹਾਡੀ ਸਿਸ਼ਟਰ ਠੀਕ ਨੇ?
ਸਾਡੇ ਸਿਸਟਰ ਠੀਕ ਆ ਵਧੀਆ।
ਅੱਛਾ ਜੀ।
ਸਿਸਟਰ ਠੀਕ ਆ, ਹਾਂ, ਹੋਰ ਭੈਣ ਜੀ ਦੱਸੋ? ਹੋਰ ਬੱਚੇ
ਬੱਚੇ ਖੇਲਦੇ ਪਏ ਨੇ ਬਸ। ਕੀ ਕਰਨਾ ਬੱਚਿਆਂ ਨੇ ਹੁਣ ਕਹਿੰਦੇ ਮੰਮੀ ਕੁਛ ਖਵਾਓ ਮੋਮਸ-ਮਾਮਸ ਮੈਂ ਕਿਹਾ ਜੀ, ਪਕੌੜੇ ਖਾਂਧੇ ਤੁਸੀਂ ਸਵੇਰੇ ਮੈਂ ਕਿਹਾ ਹੁਣ ਨੀ ਖਾਣਾ ਤੇ ਲਿਆ ਕੁਛ ਵੀ ਬਾਹਰ, ਹੁਣ ਦਾਲ ਬਣਾਈਏ ਤੇ ਖਾਓ।
ਆਹ ਉਹ ਤੇ ਏਈ ਐ ਸਾਰੇ ਬੱਚੇ ਨੇ ਹੁਣ ਮੈਗੀ ਖਾਧੀ ਏ ਕੋਈ ਚਿਪਸ ਲਿਆਇਆ ਕਿਸੇ ਨੇ ਮੈਗੀ ਖਾਧੀ ਏ ਬਸ ਹਾਂ ਬੱਚੇ ਮੈਗੀ ਖਾਣੀ ਉਹ ਨੀ ਖਾਣਾ
ਤਲਿਆ ਹੋਇਆ ਤਾਂ ਵੈਸੇ ਵੀ ਨੀ ਖਾਧਾ ਜਾਂਦਾ। ਗਰਮੀ 'ਚ' ਨੀ ਖਾਦਾਂ ਜਾਂਦਾ, ਨਾ-ਨਾ ਅੱਜ ਤਾਂ ਚਲੋ ਮੌਸਮ ਠੰਡਾ ਸੀ।
ਆ ਸਰਦੀ 'ਚ' ਪਚ ਜਾਂਦਾ, ਹਾਂ ਸਰਦੀ 'ਚ' ਪਚ ਜਾਂਦਾ ਗਰਮੀ 'ਚ' ਨਹੀਂ ਖਾ ਜਾਂਦਾ ਤਲਿਆ ਹੋਇਆ ਕਿਉਂ ਕਿਸੇ ਦਾ ਬੀ ਪੀ ਘਾਟੇ ਕੁੱਛ ਵੱਧ ਜਾਂਦਾ ਕਿਸੇ ਦਾ ਬੀ ਪੀ ਤਾਂ ਕਰਕੇ ਹੂੰ, ਇਸ ਕਰਕੇ ਤਲਿਆਂ ਉਝਂ ਵੀ ਘੱਟ ਖਾਣਾ ਚਾਹੀਦਾ ਗਰਮੀਆਂ 'ਚ' ਹਾਂ, ਚੱਲਿਆ
ਜੇ ਆਲੂ ਵਾਲੀ ਰੋਟੀ ਘੱਟ ਹੀ ਖਾਂਦੇ ਐ
ਆਹ ਚਲੋ ਬੱਚਿਆਂ ਨੂੰ ਨਹੀਂ ਹੁੰਦਾ ਡਰ ਵੱਡੇ ਤਾਂ ਖਾ ਹੀ ਲੈ, ਵੱਡਿਆਂ ਨੂੰ ਹੁੰਦਾ ਡਰ ਬੱਚੇ ਤਾਂ ਖਾਂ-ਖੂ ਲੈਂਦੇ ਆ, ਬੱਚਿਆਂ ਨੂੰ ਨੀ ਹੁੰਦਾ
ਹਾਂਜੀ।
ਵਾਂਡੇਆਲਾ ਹੁੰਦਾ ਮਤਲਬ ਬੀ ਪੀ, ਬੋ ਪੀ ਕੱਟ ਜਾਂਦਾ ਨਾ ਉਮਰ ਦੇ ਹਿਸਾਬ ਨਾਲ ਤਾਂ ਕਰਕੇ ਉਹਨਾ ਨੂੰ ਬਾਈ ਤਲਿਆ ਘੱਟ ਹੀ ਦੇਣਾ ਚਾਹੀਦਾ ਵੱਡੇ ਵੱਡਿਆਂ ਨੂੰ ਤਾਂ
ਇਥੇ ਇਹਦੇ ਪਾਪਾ ਨੂੰ ਬੇਟੇ ਦੇ ਪਾਪਾ ਨੂੰ ਹੋ ਜਾਂਦਾ ਬੀ ਪੀ ਅੱਜ ਜਿਆਦਾ ਹੋ ਗਿਆ ਸੀ ਘੱਟ ਫਿਰ ਇਹਨਾਂ ਨੇ ਲਿਮਕਾ ਪੀਤੀ ਫਟਾਫਟ
ਹਾਂ ਵਧੀਆ ਤਾਂ ਸੀ।
ਹਾਂਜੀ।
ਵਧਿਆ ਆਲਾ ਸੀ ਘੱਟਿਆ ਸੀ ਘਟੇ ਨੂੰ ਕੋਫੀ ਦੇ ਆ ਕਰੋ। ਚੋਕਲੇਟ ਦੇਇਆ ਕਰੋ, ਨਿੰਬੂ ਪਾਣੀ ਦੇਇਆ ਕਰੋਂ।
ਪੀਲੀ ਹੋਣੀ ਆ ਕਾਰਖਾਨੀ ਪੀ ਲਈ ਇਹਨਾਂ ਨੇ ਕੱਲ ਗਰਮੀ ਪਰਸੋਂ ਗਰਮੀ ਸੀ ਨਾ ਜ਼ਿਆਦਾ ਉਹਦੇ ਕਾਰਨ ਇਥੇ ਜਿੱਥੇ ਐ ਕੰਮ ਕਰਦਾ ਉੱਥੇ ਸੇਕ ਵੀ ਬਹੁਤ ਹੁੰਦਾ।
ਹਾਂ, ਤੇਲਿਆ ਉਂਝ ਹੀ ਕੱਟ ਦਿਓ ਉਨੂੰ। ਹਾਂ ਉਹ ਤੇ ਫੇਰ ਗਰਮੀ 'ਚ' ਆਂਦੇ ਨਾ ਖੜੇ ਰਹਿਣਾ ਸਾਹੀ ਉਹ ਤੇ ਹੈ ਹੀ ਲੱਤ ਖੜੀ ਰਹਿੰਦੀ ਸਵੇਰੇ ਜਾਂਦੇ ਆ ਜੂ ਫਿਰ ਸ਼ਾਮੀ ਆਉਂਦੇ ਆ ਅਗਲੇ ਗਰਮੀ ਦੇ ਵਿੱਚ ਹੈਈਏ।
ਰੋਟੀ ਖਾਣ ਆਉਂਦੇ ਆ ਇੱਕ ਵਜੇ ਆਉਂਦੇ ਆ
ਹਾਂ ਉਹ ਤੇ ਚਲੋ ਇਕ ਘੰਟੇ ਦੀ ਰੈਸਟ ਹੁੰਦੀ ਏ ਕਰਨੀ ਹੁੰਦੀ ਰੈਸਟ ਹਾਂ ਤਹੀ ਐ
ਹੋਰ ਤੁਹਾਡੇ ਹਸਫਿਡ ਕੀ ਕਰਦੇ ਆ
ਸਾਡੇ ਘਰ ਹੀ ਕਰਦੇ ਸਾਡੇ ਕੋਈ ਕੰਮ ਸਾਡੇ ਘਰ ਹੀ ਦੱਸ ਦੇ ਪਏ। ਹਾਂ ਬਸ ਆਹ ਹੋਰ। ਬੱਚਿਆਂ ਦੇ ਖਰਚੇ ਵੀ ਬੜੇ ਅੱਜ ਭੈਣ ਜੀ ਕੀ ਕਰੀਏ ਖਰਚੇ ਬੜੇ ਆ
ਹੁਣ ਸਕੂਲ ਖੁੱਲਿਆ ਹੁਣ ਮੈਡਮਾਂ ਨੇ ਫੀਸਾਂ
ਹੋਰ ਹੁਣ ਫੀਸਾਂ ਲਿਆਓ।
ਬਸ ਹੁਣੇ ਆ ਦਸ ਤਾਰੀਖ ਆਉਣ ਦੋ ਵੇਖੋ ਮੈਡਮ ਮੈਂ ਕਹਗੀ ਫੀਸਾਂ ਲਿਆਓ ਚਲੋ ਬੱਚੋ।
ਮੈਂ ਪੇਪਰ ਸ਼ੁਰੂ ਹੋ, ਯੂਨੀ ਟੈਸਟ ਲ ਸ਼ੁਰੂ ਕਰ ਦਿੰਦੇ ਆ। ਚਲੋ ਪੇਪਰ 'ਚ' ਪੜ੍ਹਾਈ ਕਿਹੜੀ ਤੁਸੀਂ ਜੀ ਕਾਰਵਾਈ ਬੱਚਿਆਂ ਨੂੰ। ਸਕੂਲ ਹਾਂ, ਨਾਲ ਇਹਨਾਂ ਨੇ ਦੇਖਣਾ ਦਸ ਤਰੀਕ ਤੋਂ ਬਾਅਦ ਚਲੋ। ਬਈ ਯੂਨੀ ਟੈਸਟ ਦਵੋ ਬਈ ਹਮ।
ਹਾਂਜੀ -ਹਾਂਜੀ।
ਮੱਸ, ਹਾਂ ਬੱਸ ਉਹ ਕਹਿੰ। ਫੀਸਾਂ ਭਰੋ, ਐ ਭਰੋ ਫਲਾਨ ਕਰੋ, ਪੜ੍ਹਾਇਆ ਤੁਸੀਂ ਇੱਕ। ਕੁਛ ਹੁੰਦਾ ਨੀ ਅਜੇ ਕੁਛ ਨੀ ਹੁੰਦਾ ਹਾਂ।
ਜੀ ਉਥੇ ਐ।
ਕੀ ਚਲੋ ਭੈਣ ਜੀ ਸਸ੍ਰੀਵਾਲ ਠੀਕ ਹੈ। ਹਾਂ ਚਲੋ ਸਸ੍ਰੀ।